ਹੈਲੋ।
ਹਾਂਜੀ।
ਹਾਂਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ।
ਵਧੀਆ ਵਾ ਤੁਸੀਂ ਦੱਸੋ
ਬਸ ਵਧੀਆ। ਤੁਸੀਂ ਸੁਣਾਓ ਅੱਜ ਬੜੇ ਲੇਟ ਯਾਦ ਕੀਤੇ ਸਾਨੂੰ
ਹਾਂਜੀ। ਨਹੀਂ ਬਸ, ਨਹੀਂ ਬਸ ਨਰਸਰੀ ਬੈਠੀ ਦੀ ਸੀ ਤੇ ਮੈਂ ਕਿਹਾ ਚਲੋ ਗੱਲ ਕਰਾਂ ਤੁਹਾਡੀ ਤੁਹਾਡਾ ਨਾ ਫੋਨ ਆਇਆ ਇੱਕ ਵਾਰੀ ਤੇ ਮੈਂ ਨਾ ਥੋੜਾ ਮਾਰਕੀਟ ਸੀ ਮੇਰੇ ਕੋਲ ਗੱਲ ਹੋਈ ਨਾ ਉਸ ਟਾਈਮ ਨਾ
ਅੱਛਾ, ਅੱਛਾ।
ਹਾਂਜੀ ਫਿਰ ਮੈਂ ਕਿਹਾ ਚਲੋ ਮੈਂ ਕਰ ਲੈਣੀ ਹੁਣ ਮੈਂ ਫਰੀ ਹੋ ਇਸ ਟਾਈਮ ਤੁਸੀਂ ਵੀ ਫਰੀ ਹੁੰਦੇ ਹੋ ਮੈਨੂੰ ਪਤਾ ਸੀ ਥੋੜਾ
ਹਾਂਜੀ, ਹਾਂਜੀ। ਠੀਕ ਆ।
ਹਾਂਜੀ। ਅਛਾ ਟਾਈਮ ਨਾ ਸੋਚਦੇ ਬੱਚੇ ਤੁਹਾਡੇ ਨਾਲ
ਦੁਬਾਰਾ ਕੀ ਵਜਾਦੇ ਨੇ
ਅੱਛਾ ਚਲੋ ਕੋਈ ਨੀ ਹੋਰ ਦੱਸੋ ਕੀ ਬਣਾਇਆ ਅੱਜ। ਤੁਸੀਂ।
ਨਾਈ ਸੀ।
ਅੱਛਾ। ਹੋਰ।
ਬੜੀ ਤੁਹਾਡੀ ਆਵਾਜ਼ ਜਾਰੀ
ਉਹ ਮੇਰੀ ਮੰਮੀ ਲੱਗੇ ਦੇ ਨਾ ਹਾਂਜੀਾ।
ਅੱਛਾ।
ਮੰਮੀ ਮੰਮੀ ਦਾ ਫੋਨ ਆਯਾ ਸੀ ਉਨਾਂ ਦੇ ਰਿਲੇਟਿਵ ਦਾ ਨਾ।
ਅੱਛਾ ਅੱਛਾ।
ਹਾਂਜੀ।
ਹੋਰ ਸੁਣਾਓ। ਤੁਸੀ ਸਾਨੂੰ ਮਿਲਣ ਨੀ ਆਏ, ਹਾਂਜੀ ਤੁਸੀਂ ਤੇ ਨਾਲੇ ਈ ਆਣਾ ਸੀ, ਤੁਸੀਂ ਆਓ ਤੇ ਸਹੀ। ਤੁਹਾਡੀ ਗੱਲਾਂ ਵਾਹ ਬਈ ਵਾਹ।
ਮੈਂ ਤੁਹਾਨੂੰ ਕੀ ਦੱਸਾਂ ਮੈਂ ਨਾ ਐਕਚੁਲੀ ਕਾਮ ਲਾਗ ਗੀ ਆ ਟਰਾਇਲ ਚੱਲਦਾ ਪੈ ਮੇਰਾ ਨਾ। ਬਸ ਅੱਜ-ਕੱਲ੍ਹ ਇਸਨੂੰ ਪਤਾ ਲੱਗ ਜੇ ਨਾ ਫਾਈਨਲ ਕੀ ਏ। ਤੇ ਤੁਹਾਨੂੰ ਪਤਾ ਫੇਰ ਟਰਾਇਲ ਏ, ਥੋੜਾ ਜਾ ਤੁਹਾਣ ਪਤਾ ਦੇਣਾ ਪੈਂਦੈ ਬਈ ਹਾਂ ਅਪਣਾ
ਹੂੰ, ਟਾਈਮ ਦੇਣਾ ਪੈਂਦ ਓਥੇ ਕਿਸ ਚੀਜ਼ ਦੀ ਜੋਬ ਏ?
ਕੀ ਏ ਮਤਲਬ ਰਿਸੈਪਸ਼ਨ ਤੇ ਬੈਣਾ ਹੈਗੈ।
ਅੱਛ ਅੱਛਾ ਅੱਛਾ।
ਔਨਾ ਨੂੰ ਅਟੈਂਡ ਕਰੱਣਾ। ਐਡਮਿਸ਼ਨਸ ਕਰਵਾਣੇ, ਪੋਰਟਲ ਵਗੈਰਾ ਨਈ ਨਈ ਐ ਸੈਂਟਰ ਚ। ਕੰਪਿਊਟਰ ਸੈਂਟਰ ਇਚ।
ਅੱਛਾ ਕੰਪਊਟਰ ਸੈੰਟਰ ਇਚ, ਅੱਛਾ ਅੱਛਾ। ਹੂੰ, ਚਲੋ ਵਧੀਐ।
ਹਾਂਜੀ ਹੋਰ, ਡਿਨਰ ਬਾਸ ਕਿੱਥ ਹੀ ਹੈ ਮੈਂ ਰਾਤੀ ਘੱਟ ਹੀ ਕਰਨੈਂ ਨਾ
ਅੱਛਾ।
ਹਾਂਜੀ ਤਾਂ ਫਾਈਟੀੰਗ ਬਸ ਰਾਤ ਤੇਨਾ ਘਟ ਈ ਕਰਣੀ ਆ ਮੈਨੂੰ ਨਾ ਥੋੜ੍ਹਾ ਆਦਤ ਨੀ ਐ ਰਾਤੀ ਖਾਣ ਦੀ ਜੇ ਮੈਂ ਖਾਂਦੀ ਆਂ ਬੜਾ ਲਾਈਟ ਖਾਂਣੀ ਆ ਮੈਂ ਨਾ।
ਅੱਛਾ ਅੱਛਾ, ਚਲੋ ਅੱਛਾ ਕਰਦੇ ਔ। ਹਾਂ। ਉਂ ਊਂ।
ਹਾਂਜੀ। ਜੀ ਹੋਰ।
ਹੋਰ ਬਸ ਸਦੀਆ ਤੁਸੀਂ ਸੁਣਾਓ?
ਬਸ ਬੈਠੇ ਦੇ ਸੀ ਸੀ ਬਸ ਮੈਂ ਕਿਹਾ ਪੁੱਛਾਂ ਆ ਗਈ ਉਹ ਠੀਕ ਸੀ ਤੁਹਾਡਾ ਸਫ਼ਰ
ਬਹੁਤ ਵਧੀਆ ਰਿਹਾ ਸਫ਼ਰ ਮੌਸਮ ਵੀ ਬਹੁਤ ਅੱਾ
ਅੱਛਾ ਕੀ ਸਟੇ ਕਰਦੇ ਆਏ ਹੋ ਜਾਂ ਡਾਇਰੈਕਟ ਆ ਕੇ ਉਹ
ਨਹੀਂ ਨਹੀਂ ਡਾਇਰੈਕਟ ਹੀ ਆਇਆ ਸਟੇਅ ਤੇ ਨਹੀਂ ਕੀਤਾ ਤਾ ਕਿੱਥੇ ਵੀ ਹਮ ਹਮ
ਕਦੋਂ ਪਹੁੰਚ ਗਏ ਸੀ ਤੁਸੀਂ
ਦੋ ਵਜੇ ਚੱਲੇ ਸੀ ਛੇ ਵਜੇ ਮੈਂ ਇੱਥੇ ਪਹੁੰਚ ਗਈ ਸੀ ਤੇ
ਅੱਛਾ ਅੱਛਾ ਚਲੋ ਟਾਈਮ ਨਾਲ ਪਹੁੰਚ
ਹਾਂ ਇਹ ਥੋੜੀ ਨਾ ਅਲਾਰਮ ਲਗਾ ਕੇ ਮੌਸਮ ਵੀ ਅੱਛਾ ਸੀ ਕੁਛ ਗਰਮੀ ਵੀ ਨੀ ਲੱਗੀ ਇਨੀ ਨਾ ਹਾਂਜੀ ਹਾਂਜੀ ਦੂਜੇ ਹਾਈਵੇ ਤੋਂ ਲੈ ਕੇ ਆਏ ਸੀ ਨਾ ਤੇ ਉੱਥੇ ਹਵੇ ਤੇ ਹਾਂ ਹਾਂਜੀ ਉਹੀਓ ਹਾਈਵੇ ਤੋਂਸੀ ਅਸੀਂ ਆਏ ਹਾਂ
ਚਲੋ ਵਧੀਆ
ਹੋਰ
ਹੋਰ ਸੁਣਾਓ
ਅਸੀ ਲਿਆਂਦਾ
ਹਾਂਜੀ ਲਿਆਂਦਾ ਤੁਸੀਂ ਕੀ ਹੈ ਮੈਂ ਲਿਆਈ ਆ
ਦੀ ਵਰਾਇਟੀ ਬੜੀਿਆ ਪਸਦ ਰਹਿੰਦੀ ਸੀ ਤਾਂ ਮੈਂ ਤੁਹਾਨੂੰ ਕਿਹਾ ਮੈਂ ਕਿਹਾ ਤੁਸੀਂ ਮੇਰਾ ਸਮਾਨ ਲਿਆ ਲਿਆਣਾ ਤੁਹਾਡੀ ਹਾਂ ਤੁਹਾਡੀ ਕਲੈਕਸ਼ਨ ਬਹੁਤ ਪਿਆਰੀ ਹੈ ਮੈਂ ਦੇਖੀ ਦੀ ਹਾਂ ਹਰ ਇੱਕ ਫੰਕਸ਼ਨ ਤੁਸੀਂ ਇੰਨਾ ਸੋਹਣਾ ਪਰਸ ਫੜਦੇ ਹੋ
ਅੱਛਾ ਅੱਛਾ
ਮੈਂ ਕਿਹਾ ਚਲੋ ਤੁਸੀਂ ਆਣਾ ਤੁਹਾਨੂੰ ਹੁਣ ਮੈਂ ਕਹਿ ਹੀ ਦਿੰਦੀ ਹਾਂ
ਹਮ ਹਮ ਨਹੀਂ ਮੈਂ ਲੈ ਕੇ ਤੁਸੀਂ ਆਓ ਮਿਲਣ ਲੈ ਜੋ
ਹਾਂ ਤੇ ਤੁਸੀਂ ਆ ਜਾਓ ਤੁਸੀਂ ਆ ਜਾਓ
ਹੋ ਚ
ਤੁਸੀਂ ਹੋਰ ਰਾਤੀ ਬਸ ਸ਼ਾਮੀ ਆ ਦੇਣਾਸੀ ਛੇ ਵਜੇ ਮੈਂ ਆ ਜਾਂਦੀ ਹਾਂ ਛੇ ਸਾਢੇ ਛੇ ਵਜੇ
ਹਾਂ ਸਹੀ ਗੱਲ ਹੈ ਤੁਸੀਂ ਤੁਹਾਡਾ ਟਾਈਮ ਵੇਖਿਆ ਵਾ ਮੈ
ਨਹੀਂ ਫਿਰ ਦੇਖੋ ਕੀ ਫਾਇਦਾ ਤੁਸੀਂ ਘਰ ਆਓ ਮੈਂ ਤੁਹਾਨੂੰ ਮਿਲਣਾ ਨਾ
ਐਕਚੁਲੀ ਕੱਲ ਮੈਂ ਆਪਣੀ ਸਿਸਟਰ ਨੇ ਲੋ ਦੇ ਘਰ ਵੀ ਜਾਣਾ ਹੈ
ਅੱਛਾ, ਅੱਛਾ ਫਿਰ ਤੁਸੀਂ ਆਉਦੇ ਨਾਲ ਤੁਸੀਂ ਪਹਿਲੇ
ਉਹਨਾਂ ਨੇ ਫੇਿਰ ਜਾਣਾ ਨਾ ਮੈਂ ਮਿਲ ਲਾਂਗੀ ਫਿਰ ਉਹਨਾਂ ਦੀ ਹਾਂ ਉਹਨਾਂ ਨੇ ਹਾਂ ਫਿਰ ਮੇਰਾ ਰੋਲ ਖ ਹੋ ਜਾਵੇਗਾ ਨਾ
ਚਲੋ ਸਹੀ ਹੈ। ਵੀ ਠੀਕ ਹੈ। ਤੁਹਾਡੇ ਸਿਸਟਰਨ ਲੋ ਉਹ ਆਪਣੇ ਉੱਥੇ ਜਾਣਗੇ ਫਿਰ
ਹਾਂ, ਹਾਂ ਉਹਨਾਂ ਨੇ ਵੀ ਜਾਣਨਾ ਨਾ ਫਿਰ। ਹਾਂ
ਹੋਰ।
ਬਸ ਤੁਸੀਂ ਕਿੱਥੇ ਚੱਲੋ ਇਸ ਵਾਰ ਫੇਰ
ਬੜੇ ਬੜੀ ਜਗਾ ਸੋਚਿਆ ਸੀ ਮਨਸੂਰੀ ਸੋਚਿਆ ਸੀ ਦਿੱਲੀ ਵਗੈਰਾ ਵੀ ਸੋਚਿਆ ਸੀ ਪਰ ਵੇਖੋ ਹੁਣ ਕੰਮ ਵਿਚ ਲਗ ਗਏ ਹੁਣ ਟਾਈਮ ਹੀ ਨਹੀਂ ਹੈ ਬਿਲਕੁਲ ਵੀ ਜਾਣ ਦਾ
ਹੂੰ ਐਸੀ ਗੱਲ ਹੈ। ਬੰਦਾ ਕੰਮ ਚ ਲੱਗ ਜਾਏ ਬਿਲਕੁਲ
ਹਾਂ। ਸਾਡੇ ਵਰਗਿਆ ਵੇਖੋ ਛੁੱਟੀਆਂ ਵੀ ਬਿਲਕੁਲ ਸਹੀ ਗੱਲ ਹੈ ਪਰ ਪਰਮਿਸ਼ਨ ਵੀ ਪੂਰੀ ਦੇਣੀ ਪੈਂਦੀ ਕਿੱਥੇ ਚੱਲਿਓ ਕਿਉਂ ਚੱਲੇ ਹੋ
ਸਹੀ ਕਹਿ ਰਹੇ ਹੋ ਕੀ ਗੱਲ ਦੱਸ
ਬਿਲਕੁਲ ਸਹੀ ਗੱਲ ਫੇਰ ਉਹ ਵੀ ਫਿਰ ਓਬਜੈਕਸ਼ਨ ਕਰਦੇ ਨੇ ਬਈ ਹਾਂ ਤੁਸੀਂ ਜਾਂ ਰਹੇ ਹੋ ਫਿਰ ਤੁਹਾਡਾ ਜਗ੍ਹਾ ਤੁਹਾਡੀ ਕੌਣ ਸੰਭਾਲੇਗਾ। ਫਿਰ ਪਿੱਛੋਂ ਵੀ ਵੇਖਣਾ ਪੈਂਦਾ ਕੋਈ ਇੱਕ ਅੱਧਾ ਬੰਦਾ ਛੱਡ ਕੇ ਜਾਣਾ ਚਹੀਦਾ ਉਹ ਵੀ ਰਿਸਪੋਂਸਿਬਲ ਬੰਦਾ ਜਿਹੜਾ ਸਾਂਭ ਸਕੇ ਹਾਂਜੀ ਬਸ ਜੋਬ ਵਾਲੇ ਬੰਦੇ ਫਸ ਜਾਂਦੇ ਕੰਮਾਂ ਕਾਰਾ ਚ ਨਾ ਸਹੀ ਗੱਲ ਹਾ ਬਿਲਕੁਲ ਸਹੀ ਗੱਲ ਹੁਣ ਮੈਂ ਉੱਥੇ ਬਹਿੰਦੀ ਹਾਂ ਨਾ ਕੰਮ ਤੇ ਕਦੇ ਕੋਈ ਆਇਆ, ਗਿਆ। ਕਦੇ ਕੋਈ ਆਇਆ, ਗਿਆ ਟਾਈਮ ਹੀ ਨਹੀਂ ਲੱਗਦਾ ਬੰਦਾ
ਹਾਂ ਫਿਰ ਧਿਆਨ ਵੀ ਪੂਰਾ ਦੇਣਾ ਪੈਂਦਾ ਕਿਉਂ
ਹਾਂਆਂ, ਉਹ ਵੀ ਬਿਲਕੁਲ ਸਹੀ ਗੱਲ। ਫਿਰ ਤੁਹਾਨੂੰ ਪਤਾ ਇੱਕੋਦਮ ਫਿਰ ਕੰਮ ਵੀ ਸਾਰਾ ਸੁੱਟ ਦਿੰਦੇ ਨੇ।
ਹੂੰ -ਹੂੰ
ਸ ਸਾਰਾ ਕੰਮ ਸਿਰ
ਫਿਰ ਤੁਸੀ ਸੈਲਰੀ-ਸੁਲਰੀ ਦੀ ਗੱਲ ਕਰ ਲੀ ਆਪਣੀ
ਨਹੀਂ, ਹਲੇ ਤਾਂ ਸੈਲਰੀ-ਸੁਲਰੀ ਦੀ ਮੇਰੀ ਗੱਲ ਨਹੀਂ ਹੋਣੀ, ਸਹੀ ਦੱਸਾਂ ਤੇ ਮੈਂ।
ਅੱਛਾ।
ਬਾਕੀ ਚਲੋ ਦੇ ਹੀ ਦੇਣਗੇ ਦੇਖੋ ਦਸ ਤਾਂ ਹੁੰਦੇ ਹੀ ਨੇ ਦੇਖੋ ਹਰ ਜਗ੍ਹਾ ਤੇ
ਹੂੰ- ਹੂੰ ਐ ਤੇ ਹੈ ਹੀ ਐ।
ਇੰਨੇ ਤੋਂ ਹੀ ਸ਼ੁਰੂ ਹੁੰਦਾ ਬਾਕੀ ਤਾਂ ਵੱਧਦੇ- ਵੱਧਦੇ- ਵੱਧਦੇ ਜਦੋਂ ਬੰਦਾ ਲੱਗਿਆ ਰਹਿੰਦਾ।
ਹਾਂ, ਸਹੀ ਗੱਲ ਏ। ਚਲੋ ਇਤਨੇ ਹੀ ਬਹੁਤ ਨੇ ਵਿਹਲੇ ਬਹਿਣ ਨਾਲੋਂ ਤਾਂ ਨਹੀਂ ਹੂੰ-ਹੂੰ
ਹੋਰ ਬੱਚੇ ਇਸ ਟਾਈਮ ਨੂੰ ਸਵਾ ਤੇ ਤੁਸੀਂ
ਟੈਮ ਨਾ ਲਓ। ਬੇਟਾ ਤਾਂ ਅਜੇ ਜਾਗਦਾ ਪਿਆ ਨਮਕੀਨ ਖਾਂਂਦਾ ਬਣਿਆ
ਅੱਛਾ ਤੇ ਕਰੇਵਿੰਗ ਹੁੰਦੀ ਹੋਣੀ ਉਹਨੂੰ ਚਲੋ ਕੋਈ ਨੀ ਬੱਚੇ ਜਦੋਂ ਮਰਜ਼ੀ ਖਾਂ ਇਹਨਾਂ ਨੂੰ, ਇਹਨਾਂ ਦਾ ਚੱਲ ਜਾਂਦਾ।
ਆਹੋ।
ਇਹਨਦਾ ਸਰੀਰ ਹੈਗਾ ਇਸ ਟਾਈਮ ਬਨਣ ਆਲਾ।
ਹੂੰ- ਹੂੰ, ਤਾਂ ਕਿਦੇ ਰੋਕ-ਟੋਕ ਵੀ ਨੀ ਕਰ
ਹਾਂ, ਨਹੀਂ- ਨਹੀਂ ਬੱਚਿਆਂ ਨੂੰ ਨਹੀਂ ਫੜਨੀ ਚਾਹੀਦੀ ਰੋਟੀ ਹਾਂ, ਐਵੇਂ ਜ਼ਿਆਦਾ ਫਾਸਟ ਫੂਡ ਫੋਨ ਨਹੀਂ ਦੇਣਾ ਚਾਹੀਦਾ ਜਿਵੇਂ ਰੋਜ਼ ਰੈਗੂਲਰ ਹੀ
ਨਹੀਂ-ਨਹੀਂ, ਹਾਂ ਨਹੀਂ ਰੋਂ ਡੇ
ਹਾਂ, ਕਿ ਸਾਡੇ ਮੈ ਨਿਊਜ ਪੜੀ ਸਾਡੇ ਇੱਥੇ ਬੱਚਾ ਇੱਕ ਹੈਗਾ ਸੀ ਰੋਜ਼ ਨੂਡਲਸ ਖਾਣੇ ਉਹਨੇ ਰੋਜ਼ ਨੂਡਲਸ ਨੇਮ ਸੀ ਉਹਦਾ ਤੇ ਇੱਕ ਦਿਨ, ਹਾਂ ਤੇ ਇੱਕ ਦਿਨ ਉਹਦੇ ਢਿੱਡ ਚ ਇਨਾ ਦਰਦ ਹੋਇਆ ਨਾ ਦੇਖੋ ਕੋਈ ਵੀ ਚੀਜ਼ ਹੁੰਦੀ ਇੱਕੋ ਦਮ ਤਾਂ ਦੇਖੋ ਸਾਹਮਣੇ ਆਂਦੀ ਨੀ ਉਹ ਹੌਲੀ-ਹੌਲੀ ਕਾਰਕੇ ਅੰਦਰੋਂ ਵਧਦੀ ਰਹਿੰਦੀ ਐ ਵਧਦੀ ਵਧਦੀ ਰਹਿੰਦੀ ਇੱਕ ਦਮ ਸਾਹਮਣੇ ਆਂਦੀ ਫਿਰ ਵੱਡੀ ਹੋ ਕੇ ਤੇ ਇੱਕੋ ਦਮ ਉਹ ਤੇ ਡਾ ਢਿੱਡ ਭੀੜ ਹੋਇਆ ਉਹਨੂੰ ਉੱਥੇ ਲੈ ਗਿਆ ਹਸਪਤਾਲ ਤੇ ਉੱਥੇ ਜਾ ਕੇ ਪਤਾ ਚੱਲਿਆ ਬੀ ਏਹ ਤੇ ਮਰ ਹੀ ਗਿਆ ਕਿ ਅੰਦਰੋਂ ਬਿਲਕਲ ਡੈਡ ਪਿਆ ਸਾਰਾ ਥੋੜ੍ਹੇ ਟਾਈਮ ਬਾਅਦ ਉਹਦੀ ਨਿਊਜ਼ ਆ ਗਈ ਹਾਂ। ਫਿਰ ਤਾਂ ਨਾ ਅਸੀਂ ਬੜਾ ਘੱਟ ਮਤਲਬ ਬਾਹਰ ਦਾ ਤਾਂ ਅਸੀਂ ਖਾਂਦੇ ਹੀ ਨੀ ਕਰ ਸਾਡਾ ਦਿਲ ਵੀ ਕਦੀ ਕਰਦਾ ਨਾ ਅਸੀਂ ਫਿਰ ਘਰ ਬਣਾ ਲਏ ਦਾ ਸਮਾਨ ਨਾ
ਅੱਛਾ ਕਰਦੇ ਬਹੁਤ ਅੱਛੀ ਗੱਲ ਹੈ।
ਇੱਕ ਤਾਂ ਬੰਦਾ ਸਾਫ਼ ਸੁਥਰਾ ਬਣਾਉਂਦਾ ਦੂਜਾ ਜੋ ਦੂਜਾ ਮਤਲਬ ਆਪਣੇ ਹੱਥਾਂ ਦਾ ਬਣਾਉਦਾ ਹੈ। ਫੇਰ ਜਿੰਨਾ ਮਰਜੀ ਹੈਲਥੀ ਮਨ ਪਾ ਲੈਂਦਾ ਬਾਹਰ ਪਤਾ ਨੀ ਕਿਹੋ ਜਿਹਾ ਸਮਮਾਨ ਕਦੋਂ ਦਾ ਪਿਆ ਹੁੰਦਾ ਹੈ।
ਹਾਂ ਹਾਂ ਟੀ ਸ਼ਰਟ ਨਹੀ ਧੋਤੀ ਸੀ ਮੇਰੀ ਕਿੱਥੇ
ਹੋਰ
ਹਾਂਜੀ ਆਏ ਹੋਏ ਸੀ ਕੋਈ ਹਾਂ ਹਾਂ ਤਾਸ਼ਈ ਤੁਹਾਨੂੰ ਆਵਾਜ਼ ਦੇ ਵਿੱਚ ਗ
ਹਾਂ ਹਾਂ ਸੁਲਦਾ ਰਦਾ ਤਾਂ ਚਲਾਓ। ਹੋਰ ਛੁੱਟੀਆਂ ਦਾ ਫਿਰ ਕੰਮ ਲੈ ਕੇ ਆਏ ਹੋਣੇ ਬੱਚੇ ਜ਼ਿਆਦਾ ਨਾ ਮੈਨੂੰ ਲੱਗਦਾ ਨਾਲ
ਮੈਂ ਕਹਿ ਰਹੀ ਸੀ ਮੈਂ ਲੈ ਜਾਂਦੀ ਹਾਂ। ਫਿਰ ਮੇਰੇ ਹਸਬੈਂਡ ਕਹਿਣਦੇ ਕਿ ਥੋਰ ਦੋ ਚਾਰ ਦਿਨ ਦੀ ਗੱਲ ਹੈ। ਬੱਚੇ ਇੰਜੋਏ ਕਰਾ ਕੇ ਹੋਮਵਰਕ ਨਾਲ ਲੈ ਕੇ
ਹਾਂ ਅੱਛਾ ਫਿਰ ਤੁਸੀਂ ਦੋ ਤਿੰਨ ਦਿਨ ਰਹੋਗੇ ਬਸ
ਬ ਕਿੰਦੇ ਸੀ ਬੱਚੇ ਦੇ ਇੰਜੋਏ ਕਰਨ ਛੁੱਟੀਆਂ ਹੈਗੀਆਂ ਨੇ
ਇਹ ਤਾਂ ਹੈ ਵੈ ਸਹੀ ਗੱਲ ਹੈ ਬੱਚੇ ਨੂੰ ਛੁੱਟੀਆਂ ਚ ਫੇਡ ਕੰਮ ਦੇ ਦਿੰਦੇ ਛੁੱਟੀਆਂ ਕੀ ਹੋਈਆਂ ਬੱਚਿਆਂ ਦੀਆਂ ਕਮ ਫਿਰ ਤੇ ਕੰਮ ਵੀ ਫੇਰ ਮਾਵਾਂ ਨੂੰ ਕਰਨਾ ਪੈਂਦਾ ਬੱਚਿਆਂ ਨੂੰ ਕਿੱਥੇ ਆਉਂਦਾ ਉਹ ਕੰਮ ਕਰਨਾ ਪ੍ਰੋਜੈਕਟ ਦੇ ਰੱਖਦੇ ਨੇ ਇਡੇ ਵੱਡੇ ਵੱਡੇ ਵੱਡੇ ਐਂ ਕਰੋ ਉਹ ਕਰੋ ਮੈਂ ਤੇ ਕਹਿੰਦੇ ਸੀ ਚਲੋ ਤੁਸੀਂ ਸਕੂਲ ਲਾ ਲੋ।
ਸਹੀ ਸਹੀ ਗੱਲ ਐ ਇਹ ਵੀ ਗੱਲ ਸਹੀ ਐ।
ਨਹੀਂ ਚਹੇ ਪਾਵੇ ਜਲਦੀ ਛੁੱਟੀ ਕਰ ਦੋ। ਤੁਸੀਂ
ਹੋਰ ਸੁਣਾਓ।
ਬਸ ਕੀ ਰਾਤੀ ਹੁਣ ਦੁੱਧ ਵਗੈਰਾ ਸੈ਼ਕ ਸ਼ੁਕ ਪੀਊ ਗਏ।
ਨਹੀਂ ਨਹੀਂ, ਅਸੀਂ ਆਈਸ ਕਰ੍ਰੀਮ ਖਾਈਏ।
ਅੱਛਾ ਅੱਛਾ ਹਾਂ ਸਰਦ ਗਰਮੀਆਂ ਸ ਦੇਖੋ ਚਾਹੀਦਾ ਸਮਾਨ।
ਹਾਂਜੀ
ਮੈਂ ਕਿਹਾ ਗਰਮੀਆ ਚ ਚਾਹੀਦਾ ਰਾਤੀ ਕੁਛ ਨਾ ਕੁਛ ਮਿੱਠਾ, ਸਾਡੇ ਵੀ ਸਾਡੇ ਵੀ ਆਈਸ ਕਰ੍ਰੀਮ ਜਾਂ ਜਿਵੇਂ ਕੋਈ ਛੋਟਾ ਮੋਟਾ ਪੇਸਟਰੀ ਵਗੈਰਾ, ਜਾਂ ਸ਼ੇਕ ਵਗੈ, ਅਸੀਂ ਜ਼ਿਆਦਾ ਸ਼ੇਕ ਬਣਾ ਲੈਂਦੇ ਆ ਰਾਤੀ ਨਾ।
ਅੱਛਾ
ਹਾਂਜੀ
ਬੱ ਚੇ, ਕਹਿ ਰਹੇ ਸੀ, ਆਈਸ ਕਰ੍ਰੀਮ ਖਾਣੀ ਫਿਰ ਬ੍ਰਦਰ ਆਈਸਕ੍ਰੀਮ ਲੈ ਆਏ ਸੀ,
ਅੱਛਾ ਵਧੀਆ। ਚਲੋ ਲਾਇਓ, ਚੱਕਰ ਫੇਰ।
ਹਾਂਜੀ ਜ਼ਰੂਰ, ਤੁਸੀਂ ਆਏ ਜੇ ਪਹਿਲੇ ਤਾਂ।
ਹਾਂ, ਕੋਈ ਨੀ ਮੈਂ ਆਜਗੀ ਸ ਸੰਡੇ ਮੈਂ ਫਰੀ ਹੋਵਾਂਗੀ, ਨਹੀਂ ਤਾਂ ਵੈਸੇ ਮੈਂ ਸੋਚ ਰਹੀ ਸੀ, ਚਲੋ ਕੱਲ੍ਹ ਆਨੀ ਆ, ਫਿਰ ਮੈਂ ਸ਼ਾਮ ਦੇ ਟਾਈਮ ਆਵਾਂਗੀ ਛੇ ਸਾਢੇ ਛੇ ਵਜੇ ਹੈਨਾ ਹਾਂਜੀ, ਫਿਰ ਮੈਂ ਦੱਸ ਕੇ ਆਵਾਂ, ਕਲ ਤੁਸੀ ਜੇ ਤੁਸੀਂ ਚੱਲੇ ਫਿਰ ਮੈਂ ਪਰਸੋਂ ਆਵਾਂਗੀ। ਹੈ
ਮੈਂ ਸ਼ਾਮ ਤੱਕ ਆ ਜਾਗੀ, ਪੰਜ ਸਾਢੇ ਪੰਜ ਵਜੇ।
ਅੱਛਾ ਅੱਛਾ ਚਲੋ, ਕੋਈ ਨੀ ਮੈਂ ਤਾਂ ਵੀ ਤੁਹਾਨੂੰ ਫੋਨ ਕਰਕੇ ਦੱਸ ਦਾ ਗੀ ਠੀਕ ਹੈ, ਓਕੇ ਸਤਿ ਸ਼੍ਰੀ ਕਾਹਾ
ਪਛੇ ਇਨਕੇ, ਮਾਮਾ ਕਹਿੰਦਾ ਬਸ ਕਰੋ, ਸੋਵੋ ਹੁਣ।